ਹਾਂਜੀ ਕੋਮਲ ਜੀ ਕੀ ਹਾਲ ਚਾਲ?
ਵਧੀਆ-ਵਧੀਆ ਤੁਸੀਂ ਸੁਣਾਓ।
ਹਾਂਜੀ ਵਧੀਆ।
ਹੋਰ ਸਾਰੇ ਠੀਕ ਨੇ ਘਰੇ।
ਸਭ ਵਧੀਆ ਤੁਸੀਂ ਦੱਸੋ, ਠੀਕ ਨੇ ਸਾਰੇ।
ਵਧੀਆ-ਵਧੀਆ ਖਾਲੀ ਲੀ ਰੋਟੀ ਪਾਣੀ।
ਨਾ ਰੋਟੀ ਤਾਂ ਨੀ ਖਾਧੀ ਹਜੇ।
ਕਿਉਂ ਲੇਟ ਨੀ ਹੋ ਗਏ ਜਾਦਾ।
ਮੈਂ ਐਵੇਂ ਹੀ ਖਾਣੀ ਆ।
ਅੱਛਾ ਠੀਕ ਹੈ ਜੀ ਮੈਂ ਤੇ ਮੈਂ ਤੇ ਖਾਂਦੀ ਕੋਈ ਨੀ ਹੈਗੀ ਮੈਂ ਸਵੇਰੇ ਲੇਟ ਖਾਦੀ ਸੀ।
ਅੱਛਾ-ਅੱਛਾ ਵਾਜ਼ ਕੱਟ-ਕੱਟ ਕੇ ਆਦੀ ਕੇ ਏ ਤੇਰੀ ਬਹੁਤ ਘੱਟ ਹੋ ਜਾਂਦੀ ਵਿੱਚੋਂ।
ਮੈਂ ਤੇ ਸਹੀ ਕਰਨੀ ਆ। ਮੇਰਾ ਠੀਕ ਹੈ ਹੁਣ ਬਿਲਕੁਲ ਮੈਂ ਕੰਨ ਨੂੰ ਨੀ ਲਾਇਆ ਫੋਨ ਅੱਗੇ ਤਰਿਆ ਹੋਇਐ
ਅਰੇ ਨਹੀਂ ਕੰਨ ਨੂੰ ਲਾ ਨਾ ਹਾਂ ਸਾਰੀ ਖਾਗੀ ਮੈਂ ਦੋ ਮਿੰਟ ਰੁਕ ਜੋ।
ਮੇਨ ਤੋਂ ਆਦਤ ਨੀ ਹੈ। ਵਿੱਚ ਬੋਲ ਪੈਂਦੇ ਨੇ।
ਹਾਂ ਉਹ ਮੈਂ ਉਹ ਖਾਂਦੀ ਹੀ ਨਾ ਤੇ ਪਹਿਲੇ ਆਈ ਲੈ ਗਈ ਵਿੱਚੋਂ। ਦੂਸਰੀ ਵਾਰ ਆਈ ਲੈ ਗਈ ਵਿੱਚੋਂ ਹੁਣ ਮੈਂ ਸਾਰੀ ਖਾ ਲੀ ਹੈ ਕਹਿੰਦੀ ਤੁਸੀਂ ਸਾਰੀ ਖਾ ਗਏ ਹੋ।
ਹਾ-ਹਾ, ਹਾਂ
ਹ
ਖਾਣੀਉ ਸੀ ਨਾ ਹੁਣ।
ਹਾਂ ਹਹ
ਹੋਰ
ਹੋਰ ਦੱਸ ਅੰਜਲੀ ਉੰਜਲੀ ਨਾਲ ਗੱਲ ਹੋਈ ਅੱਛਾ
ਪੈਸੇ ਦੱਸਦੀ ਪਈ ਸੀ ਮੇਰੇ ਇੰਨੇ ਆ ਗਏ ਨੇ
ਕਿੰਨੇ ਆਏ ਸੀ ਉਹਦੇ ਪੰਦਰਾਂ ਸੌ ਲੇ ਮੇਰੇ ਤਾਂ ਅੱਜ ਤੱਕ ਪੰਦਰਾਂ ਸੌ ਆਏ ਨੀ ਹੈਗੇ
ਮੇਰੇ ਮਤਲਬ ਕਿ ਸਾਡੇ ਸਤ ਸੋ ਹੁਣ ਲਿਖਿਆ ਆਣ ਡੇਆ ਨਾ
ਮੇਰੇ ਵੀ ਅੱਠ ਸੌ ਲਿਖਿਆ ਆਣ ਦੇ ਆ
ਹਾਂ ਬਸ ਹੁਣ ਅੱਠ ਸੌ ਆਏਗਾ। ਫਿਰ ਅਗਲੇ ਫੇਰ ਆਏਗਾ ਜਦੋਂ ਹੋਰ ਹੋਣਗੇ
ਅੱਛਾ। ਆਪ ਹੋਰ ਆਪਾਂ ਪਹਿਲੇ ਸੀਰੀਅਸ ਨਹੀਂ ਲਿੱਤਾ
ਹੋਈ ਤੇ। ਔ ਨਚਟ ਉਹ ਸਾਰਾ ਦਿਨ ਵਿਹਲੀ ਹੁੰਦੀ ਹੈ ਨਾ
ਓਹੀ ਤੇ ਗੱਲ ਤਾਂ ਸਾਰੀ ਆ ਏ
ਹਾਂ ਇੱਕ ਉਹਦੇ ਘਰ ਹੁੰਦੀ ਏ ਸ਼ਾਂਤੀ
ਹਾਂ
ਸਾਡੇ ਤੇ ਨਿਆਣੇ ਰੋਲਾ ਪਾਣ ਆਲੇ ਗਲੀ ਚ ਵੀ ਵਾਧੂ ਨੇ ਤੇ
ਉਹ ਤਾਂ ਰਾਤੀ ਵੀ ਗੱਲ ਕਰ ਲੈਂਦੀ ਏ ਦਸ, ਗਿਆਰਾਂ, ਬਾਰਾਂ ਵਜੇ
ਹਾਂ, ਸਾਡੇ ਸੋ ਜਾਂਨੇ ਹ ਓਹੀ ਤੇ। ਤਿੰਨ ਯਾਰ ਥੋੜਾ ਥੋੜ੍ਹੀ ਏ ਯਾਰ
ਸਹੀ ਗੱਲ ਏ। ਹ ਹ ਹਾਂ
ਮੌਜਾਂ। ਅਗਲੀ ਦੀਆਂ, ਉਨ ਦੱਸਿਆ ਵੀ ਲੇਟ ਸੀ
ਹਾਂ ਵੇਖ ਲੈ
ਉਹਨੂੰ ਸਭ ਤੋਂ ਲੇਟ ਐਡ ਕੀਤਾ ਸੀ। ਆਪਾਂ ਤਿੰਨੋ ਹੋ ਗਏ ਸਾ ਪਹਿਲਾਂ
ਹਾਂ। ਉਹਦਾ ਗੁੰਮਟੀ ਵਾਲੀ ਦਾ ਵੀ ਆ ਗਿਆ ਹੋਏਗਾ ਹੋਰ ਵੇਖ ਲਈ
ਹਾਂ ਆਗੇ ਹੋਣੇ ਨੇ। ਮੇਰੇ ਮ ਤ ਕਿ ਸਾਤ ਸੋ ਛ ਆਪਾਂਡੇ ਨੇ ਮਤਲਬ ਕਿ ਦੋਵੇਂ ਮਿਲਾ ਕੇ ਸੋਲਾਂ ਸੌ ਰੁਪਇਆ ਹੋ ਗਿਆ
ਅੱਛਾ।
ਤੇ ਹਜੇ ਮਤਲਬ ਕਿ ਮੇਰੀ ਹਜੇ ਕੋ ਰਹਿੰਦੀਆਂ ਨੇ ਨਾ ਫ਼ੋਨ ਕਰਨੇ
ਹਾਂ-ਹਾਂ।
ਇਹਨਾਂ ਤੇ ਵੀ ਹੁਣ ਜੁੜਨ ਗਈ
ਮੇਰੇ ਵੀ ਕਿੰਨੀ ਕੋਲਸ ਹੋ ਗਈਆਂ ਤੇਰੀਆਂ
ਓਹ ਸੋ ਗੀ ਐ ਹੁਣ
ਅੱਛਾ।
ਮੈਂ ਮ ਮੇਰੇ ਕੋਲ ਆਂਡਿਆਂ ਨੇ ਕੋਲਸ ਮਤਲਬ ਕਿ ਮੈਂ ਕਰ ਨੀ ਰਹੀ ਨਾ ਮੈਨੂੰ ਜਿੰਨੀ ਕੋਲਸ ਆਉਣ ਓਨਾ ਈ ਵਧੀਆ ਮੇਰੇ ਲਈ ਤੇ
ਹਾਂ ਉਹ ਤਾਂ ਹੈ। ਸਹੀ ਗੱਲ ਏ ਹਾਂ-ਹਾਂ
ਉਨਦੇ ਦੁੱਗਣੇ ਪੈਸੇ ਹੋਣਗੇ
ਹਾਂ ਸੁਣਨ ਦੇ ਵੀ ਹੁੰਦੇ ਨੇ ਦੋਨਾਂ ਤੇ ਹੋਨਾ।
ਵੀ ਸੁਣਨ ਨਾਲੇ ਜ਼ਿਆਦਾ ਆ ਜਾਣਗੇ ਨਾ। ਵੀ ਕੋਲਸ ਜੇ ਮੈਂ ਇੱਕ ਦੋ ਕੀਤੀਆਂ ਫਿਰ ਮੇਰਾ ਕੈਂਸਲ ਹੋ ਜੇਗਾ।
ਮੇਰੇ ਭਰਾ ਨੂੰ ਮੈਂ ਕੀਤੀ ਹਜੇ ਚਾਰ ਪੰਜ ਕੋਲਸ ਚਾਰ ਕੀਤੀ ਹੋਣੀ ਹੈ।
ਅੱਛਾ
ਤੇ ਓਹਨੇ ਮੈਨੂੰ ਹਜੇ ਤੱਕ ਕੋਈ ਕੋੋਲ ਨੀ ਕੀਤੀ। ਤੇ ਉਹਦੇ ਇੱਕ ਸੌ ਚਾਲੀ ਕੁ ਰੁਪਏ ਆਏ ਨੇ ਹਜੇ ਮਤਲਬ ਕਿ ਸ਼ੋਅ ਕਰਨ ਦੇ ਆ। ਹੈਂ
ਉਹ ਵੀ ਕਰ ਲਏ ਤੈਨੂੰ
ਹਾਂ ਹੁਣ ਕਰੇਗਾ ਨਾ। ਹੁਣ ਉਹਨੇ ਮੈਂ-ਮੈਂ ਉਹਨੂੰ ਕਹਿੰਦੀ ਹਾਂ ਤੂੰ ਮੇਰੀ ਕੋਲਸ ਕੰਪਲੀਟ ਕਰਵਾ। ਪਰ ਉਹ ਹੁਣ ਕਹਿੰਦਾ ਸਵੇਰੇ ਕਹਿੰਦਾ-ਕਹਿੰਦਾ ਨਾ-ਨਾ ਇੱਕ ਕੋਲ ਤਾ ਕਰਵਾਓ ਮੇਰੀ। ਇੱਕ ਵੀ ਨੀ ਕਰਵਾਈ
ਹਮ
ਫਿਰ ਉਹਨੇ ਇੱਕ ਕੋਲ ਅਜ ਕੀਤੀ ਹੁਣ
ਵੀ ਆ ਆਂਦਾ ਸੀ ਵਸ਼ ਵੀ ਮੈਂ ਨੰਬਰ ਦਾ ਮੂੰਡਾ ਵੀ ਵਸ਼ ਕਰ ਲੇ ਕਰੇਗਾ ਤਨੂੰ ਦੋਵੇਂ ਵੰਸ਼ ਆਪਸ ਚ
ਹਾਂ-ਹਾਂ- ਹਾਂ ਮੈਂ ਆਪਣੇ ਭਰਾ ਨੂੰ ਕਿਹਾ ਸੀ। ਕਹਿੰਦਾ ਮੈਂ ਕਿਵੇਂ ਕਰਾਂਗਾ ਆਪਣੀ ਤੀਹ-ਤੀਹ ਕੋਲਸ ਪੂਰੀਆਂ।
ਤੀਹ ਤੇ ਚਲੋ ਹੈ ਹੋਣੀਆਂ ਵੀ ਨੀ ਹੈਗੇ ਇਹਨਾਂ ਦੀ ਅਠਾਰਾਂ -ਅਠਾਰਾਂ ਤੇ ਹੋ ਗਈ ਹੈ।
ਅੱਛਾ
ਹਾਂ।
ਨਹੀਂ ਉਹ ਕਹਿੰਦੇ ਕਹਿੰਦਾ ਮੈਂ ਫਿਰ ਵੀ ਇਨ ਕੋਲਸ ਕਿਵੇਂ ਕੰਪਲੀਟ ਕਰਾਂਗਾ। ਮੈਂ ਕਿਹਾ ਉਹਨਾਂ ਕਰ ਲਈ ਕੋਮਲ ਨਾਲ ਗੱਲ ਕਰ ਲਈ। ਅੰਜਲੀ ਨਾ ਕਰ ਲਈ ਵੰਸ਼ ਨਾ ਕਰ ਲਈ।
ਹੁਣ ਕਹਿ ਇੱਕ ਵਿੱਚ ਬੰਦਾ ਜੋੜ ਲੈ ਆਪਣਾ
ਕਹਿੰਦਾ ਹਾਂ ਕਹਿੰਦਾ, -ਕਹਿੰਦਾ ਨਾ -ਨਾ ਵੰਸ਼ ਨਾਲ ਕਰ ਲਾਂਗਾ ਕਹਿੰਦਾ ਕੋਮਲ ਜੀ ਨਾਲ ਮੈਂ ਕੀ ਗੱਲ ਕਰਾਂਗਾ।
ਉਈ ਤੇ ਚਲ ਵੰਸ਼ ਨਾਲ ਪੰਜ ਪੂਰੀ ਹੋ ਗਏ ਕਰੇ ਪੰਜ ਉਹ ਆਪਣੀ ਚਾਚੀ ਨੂੰ ਜੋੜ ਲੈ ਵਿੱਚ ਕੋਈ ਹੋਰ ਜੇ ਜੋੜਨਾ ਚਾਹੁੰਦਾ ਤੇ ਹੋਰ ਨੂੰ ਜੋੜ ਲੈ
ਹਾਂ ਨਹੀਂ ਜਿਵੇਂ ਉਹਨੇ ਦੋ ਨੰਬਰ ਦਿੱਤੇ ਆ ਨਾ ਇੱਕ ਦੂਸਰਾ ਆਪਣਾ
ਹਾਂ ਫੇਰ ਦੋਨਾਂ ਤੋਂ ਕਰ ਲਏ ਕਰੇ।
ਹਾਂ-ਹਾਂ ਜਿਵੇਂ ਪੰਜ ਮਿੰਟ ਤੋਂ ਹੋ ਗਏ ਪੰਜ ਦਸ ਕੋਲਸ ਤਾਂ ਹੋ ਜਾਣਗੀਆਂ। ਪੰਜ ਤੋਂ ਪੰਦਰਾਂ
ਮਤਲਬ ਕਿ ਵੀਹ ਤੀਕਰ ਬਸ ਸਮਾਪਤੀ ਐਂਦੀ।
ਅੱਜ ਸਮਾਪਤੀ ਹੈ।
ਉਹੀ ਨੇ ਤੇ ਅਠਾਰਾਂ -ਅਠਾਰਾਂ ਫੋਨ ਹੋ ਗਏ ਨੇ ਤੇ ਦੋ- ਦੋ ਬੰਦੇ ਪੂਰੇ ਹੋ ਗਏ ਨੇ।
ਕਿੰਨਾਂ ਦੀਆਂ
ਅੰਜਲੀ ਅਰਦੀਆ
ਹਾਂ ਕਿਉਂਕਿ ਦੱਸ ਮਿੰਟ ਦੀ ਇੱਕ ਕੋਲ ਇੱਕ ਸੌ ਅੱਸੀ ਮਿੰਟ ਪੂਰੇ
ਉਹੀ ਤੇ ਬੰਦਾ ਆਪ ਕਰੇਗਾ ਉਹਨਾ ਮਤਲਬ ਕਿ ਜਿਹੜਾ ਆਪ ਕਰਦਾ ਏ ਹੁਣ
ਮੈਂ -ਮੈਂ ਤੇ ਓਨੀਆਂ ਕੋਲਸ ਕਰ ਲਈਆਂ ਮੇਰੀ ਤਾਂ ਸ਼ਾਇਦ ਵੀ ਇੱਕੀ ਵੀਂ ਕੋਲ ਐ।
ਹੂੰ
ਹਾਂ।
ਫਿਰ ਤੇਰੇ ਮਤਲਬ ਕੀ ਆ ਸੁਣਿਆ ਨੀ ਪਤਾ ਨੀ ਕੀ ਚੱਕਰ ਇਹਦਾ ਕੋਈ ਹਾਂ ਮੇਰੀ ਵੀ ਤਾਂ ਰਿਜੈਕਸ਼ਨ 'ਚ ਗਈਆਂ ਹੋਈਆਂ ਨੇ ਨਾ ਤਾਂ ਵੀ ਮੈਂ ਮੇਰੇ ਵੀ ਮਤਲਬ ਵੀਹ ਕੁ ਹੋ ਸਕਦੀਆਂ ਨੇ।
ਹਾਂ ਉਹ ਵਿੱਚੋਂ ਹੋਏ ਨੀ ਨਾ ਮਿੰਟ ਨੀ ਪੂਰੇ ਹੋਏ।
ਆਹੋੋ। ਹੋਰ ਕੱਲ ਦੀ ਕੀ ਪਲਾਨਿੰਗ ਹੈ।
ਕੱਲ ਜਾਣਾ ਤਾਂ ਹੈਗਾ ਤੁੂੰਂ ਤਾਂ ਕਹਿੰਦੀ ਆ।
ਮੈਂ ਤੇ ਕਹਿਣ ਦੀ ਹਾਂ ਉਹਨਾਂ ਦਾ ਹੁਣ ਹੈਂ?
ਕਿੰਨੇ ਵਜੇ ਜਾਣਾ?
ਦੱਸ ਕ ਵਜੇ ਜਾਵਾਂਗੇ।
ਹਾਂ ਠੀਕ ਹੈ ਦੱਸ ਕੁ ਵਜੇ ਠੀਕ ਏ।
ਹਾਂ ਏਨੀ ਸਤੀ ਸਵੇਰੇ ਕੀ ਕਰਾਂਗੇ ਜਾ ਕੇ
ਸਹੀ ਗੱਲ ਹੈ ਹਾਂ। ਨਹੀਂ ਆਰਾਮ ਨਾਲ ਜਾਵਾਂਗੇ ਆਰਾਮ ਨਾਲ ਆਵਾਂਗੇ।
ਹਾਂ।
ਹਾਂ। ਬਸ ਇੱਕ ਵਾਰੀ ਮੀਟਿੰਗ ਤੋਂ ਬਾਅਦ ਇੱਕ ਵਾਰੀ ਕਨਫਰੰਸ ਤੇ ਸਾਰੇ ਗੱਲ ਕਰ ਲਾਂਗੇ ਨਾ।
ਆਹੋ ਸਲਾਹ ਬਣਾ ਲਾਂਗੇ ਸਾਰੀ
ਹਾਂ।
ਤੇ ਕੋਈ ਕਿੱਧਰ ਦਾ ਕੋਈ ਫੋਨ ਨਾ ਚੁੱਕੇ। ਤੇ ਕਈ ਕਈ ਵਾਰ ਜਲਦੀ ਨਿਕਲ ਜਾਂਦਾ ਏ ਐਵੇਂ ਇੱਕ ਵਾਰ ਪਹਿਲਾਂ ਵੀ ਹੋਇਆ ਹੋਇਆ ਦੋ ਤਿੰਨ ਵਾਰ।
ਹਾਂ।
ਤੇ ਮੈਂ ਤੇ ਹਾਂ ਪਰਮਿਸ਼ਨ ਲੈ ਲਈ ਸੀ।
ਕਿਦੇ ਕੋਲ ਮੈਂ ਤੇ ਲਈ ਨੀ ਅਜੇ।
ਮੈਂ ਵੀ ਅੱਜ ਈ ਆ ਓਦਣ ਦੀ ਅਜ ਤੁੱਕੇ ਚਲਾਉਣ ਡਈ ਆ ਮੈਂ।
ਮੈਂ ਖੁਦ ਆ ਆਪ ਮੈਂ ਤਾਂ ਹਜੇ ਤੱਕ ਉਹੀ ਕਹਿਣ ਡਈ ਹਾਂ।
ਤੇ ਮੈਂ ਪੈਸਿਆਂ ਦੇ ਚੱਕਰ ਚ ਮੈਂ ਕਿਹਾ ਪੈਸੇ ਆ ਗਏ ਨੇ ਪਾਰਟੀ ਕਰਕੇ ਆਉਣੀ ਹੈ। ਆਉਂਦੀ ਨੇ ਚੱਲੋ।
ਅੱਛਾ।
ਹਮ।
ਤੇ ਉੱਥੇ ਗੁਰਦੁਆਰੇ ਹੀ ਲੰਗਰ ਛਕਣਾ ਪਹਿਲੇ ਤੇ।
ਹਾਂ ਉੱਥੇ ਮਤਲਬ ਕਿ ਥੋੜਾ ਬਹੁਤਾ ਛੱਕ ਕੇ। ਉਹ ਤੇ ਕੋਈ ਜਗ੍ਹਾ ਜੁਗਾਾ ਵੀ ਵੇਖਲੋ ਕੋਈ ਖਰਚ ਕੱਢ ਕੇ।
ਹਾਂ ਵੇਖ ਲਿਆ ਅੰਬਾਲੇ ਦੇ ਉੱਥੇ ਆਉਦਾ ਤਾਂ ਹੈ ਸਭ ਵੈ। ਅਗਰ ਉੱਧਰ ਜਾਣਾ ਉੱਧਰ ਚੱਲੇ ਨਹੀਂ ਤਾਂ ਹੋਰ ਕਿਤੇ ਚੱਲਾਗੇ।
ਉੰਝ ਘੁੰਮਣ ਦੀ ਜਿਵੇਂ।
ਹਾਂ ਘੁੰਮਣ ਦੀ ਸਹੀ ਹੈ ਖਾਣ ਪੀਣ ਦੇ ਤੇ ਬੈਠੇ ਰਹੋ ਐਵੇਂ।
ਉਝ ਵੀ ਖਾਣਾ ਈ ਏ ਭਾਵੇਂ ਜਿੱਥੇ ਮਰਜ਼ੀ ਸ਼ਾਬਾਦ ਖਾਲੋ ਆ ਕੇ।
ਹਾਂ ਇੱਥੇ ਕਿੰਹਦੀ ਸੀ ਤੂੰ ਗੇਮ ਸੈਂਟਰ ਤੇ।
ਉਹਦੇ ਚ ਇਨੀ ਗੇਮਸ ਨੀ ਉਹ ਬੰਦ ਹੀ ਉਹ ਵੀ ਆ ਵੰਸ਼ ਗਿਆ ਸੀ। ਹੁਣ ਮੈਨੂੰ ਉਹਨੇ ਦੱਸਿਆ।
ਅੱਛਾ ਕੀ ਕਹਿੰਦੇ ਠੀਕ ਠਾਕ ਜਿਹਾ।
ਬੱਚਿਆਂ ਵਾਲੇ ਗੇਮਸ ਨੇ ਇੱਕ ਤੇ।
ਅੱਛਾ।
ਤੇ ਉੱਤੋਂ ਇਨਾ ਅੰਦਰ ਮਹਿੰਗਾ ਇੰਨਾ।
ਕਿੰਨੇ ਆ।
ਤੇ ਮਤਲਬ ਕੀ ਢਾਈ ਸੌ ਇਕ ਦਾ ਏ।
ਅੱਛਾ, ਫਿਰ ਤਾਂ ਜ਼ਿਆਦਾ ਹੀ ਹੈ।
ਆਹੋ ਏ ਵੀ ਥੋੜ੍ਹੀ ਦੇਰ ਖੇਲਣ ਵਾਸਤੇ।
ਹਾਂ।
ਤੇ ਸਿਰਫ ਕੀ ਹੋੇ ਟੱਪੜ ਟੁਪ ਵਾਲੀ ਹੁੰਦੀ ਵੀਡੀਓਜ਼ ਵਗੈਰਾ ਆਪਾਂ ਬਣਾਈ ਦੀਆਂ ਨੇ ਉਹ ਚੀਜ਼ ਵੱਖਰੀ। ਹੁੰਦੀ ਹੈ।
ਹਾਂ ਸਹੀ ਗੱਲ ਹੈ ਨਹੀਂ ਕੋਈ ਪਾਰਕ। ਪੁਰਕ ਵੀ ਨਹੀਂ ਹੈਗਾ ਇੱਥੇ ਜਿਵੇਂ ਇੱਦਾਂ ਦਾ ਮੌਸਮ ਹੈ ਕੀ ਉੱਧਰ ਵਧੀਆ ਜਿਹੇ ਪਾਰਕ ਚੱਲ ਜੀਏ।
ਉਹੀ ਤੇ ਆਦੀ ਪਈ ਆ ਵੀ ਫੋਨ ਤੇ ਵੇਖ ਲਾਂਗੇ ਨਾ ਸਰਚ ਕਰ ਲਾਂਗੇ ਕੋਈ ਵਧੀਆ ਵਧੀਆ ਜੀ।
ਹਾਂ।
ਇੱਕ ਆਪਣਾ ਇੱਥੇ ਉਹ ਵੀ ਤੇ ਖੁੱਲਿਆ ਕਮਲ ਵਾਲਾ ਕੀ ਹਵੇਲੀ ਜਿਹੀ ਹੈ ਨਾ। ਮਿਊਜ਼ੀਅਮ ਜਾ ਕੈਂਟ 'ਚ ਹੋਰੇ।
ਅੱਛਾ।
ਉਹ ਹੈ ਨੀ ਰੋਜ਼ ਜਿਹਾ ਬਣਿਆ ਉਹ।
ਅੱਛਾ ਉਹ ਤਾਂ ਉਹ ਹੈ ਹਾਂ ਮਿਊਜ਼ੀਅਮ ਉਹਦੇ ਵਿੱਚ ਚੱਲੀਏ ਹੈ ਮੇਰਾ ਭਰਾ ਵੀ ਇੱਕ ਦਿਨ ਕਹਿੰਦਾ। ਕਹਿੰਦਾ ਏਸ਼ੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ ਹੈ।
ਆਹੋ ਮਤਲਬ ਕੀ ਸਾਰਾ ਕੁ ਖੁੱਲ ਗਿਆ ਨਾ ਹੁਣ ਬਣ ਗਿਆ ਹੋਇਆ।
ਚੱਲਦੇ ਉਸੱ ਚ ਹੀ ਚੱਲਦੇ ਆ ਫੇਰ ਕੁਛ ਵੇਖ ਵੁਖ ਹੀ ਆਵਾਂਗੇ। ਦੇਖ ਲੇ। ਹਾਂ ਸਹੀ ਹੈ, ਠੀਕ ਏ ਇਨੀ ਦੂਰ ਵੀ ਨਹੀਂ ਹੈਗਾ ਉੱਥੇ ਜਾਂਦੀ ਆ ਮਤਲਬ। ਕਿ ਬੱਸਾਂ ਬੁੱਸਾਂ ਜਾਂਦੀਆਂ।
ਫੇਰ ਉਹ ਥੋਂ ਸਰਕਾਰੀ ਲੈਣੀ ਪਏਗੀ ਨਾ।
ਅੱਛਾ ਤੇ ਹੋਰ ਉੱਥੋਂ ਅੰਜਲੀ ਪਤਾ ਨੀ ਕੀ ਕਹਿਣ ਦੀ ਸੀ ਗੁੰਮਟੀ ਵਾਲੀ। ਕਹਿੰਦੀ ਉੱਥੋਂ ਉਹ ਰਿਕਸ਼ਾ ਮਿਲ ਜਾਂਦਾ ਅੱਗੋਂ।
ਮਿਲ ਜਾਂਦੇ।
ਗੁਰਦੁਆਰੇ ਜਾਣ ਦਾ।
ਵੱਧੂ ਮਿਲ ਲੈਂਦੇ ਮੈਨੂੰ।
ਅੱਛਾ।
ਹਮ
ਪੰਜੋਪੜਾ ਸਾਹਿਬ
ਬਾਹਰੋਂ ਵਧੀਆ ਏਸੀ ਵਾਲੀ ਬੱਸਾਂ ਵੀ ਲੱਗੀਆਂ ਹੋਈਆਂ ਨੇ। ਬੱਸਾਂ ਜਿਵੇਂ ਕੈਟ ਤੋਂ ਸ਼ਹਿਰ ਜਾਣਾ ਹੋਵੇ।
ਅੱਛਾ ਵੈਸ ਜੇ ਏਦਾਂ ਦਾ ਮੌਸਮ ਹੈ ਫੇਰ ਤਾਂ ਏੇਸੀ ਦੀ ਲੋੜ ਹੀ ਨਹੀ ਹੈਗੀ।
ਸਾਫ਼ ਸੁਥਰੀ ਜੀ ਜਗ੍ਹਾ ਵੀ ਮਿਲ ਜਾਂਦੀ ਹੈ।
ਹਾਂ ਉਹ ਕਰਨ ਲੱਗਣ ਹੁੰਦੀ ਹੈ। ਹਾਂ।
ਕਰਾਂਗੇ ਚਲੋ ਗੱਲਾਂ।
ਹਾਂ ਕਿੰਨਾ ਟਾਈਮ ਹੋ ਗਿਆ।
ਸਾਡੇ ਨੋ
ਹਮ
ਅੱਛਾ ਅੱਛਾ
ਹਾਂ
ਹੋਰ ਸੁਣਾਓ
ਬਸ ਵਧੀਆ ਕਟਿੰਗ ਵਾਸਤੇ ਪੁੱਛਦੀ ਗਲੀ ਵਿਚ ਵੀ ਕਿਸੇ ਨੂੰ
ਹਾਂ ਹਾਂ ਪੁੱਛ ਲਾਗੀ। ਲੈ ਮੇਰੀ ਨਾ ਮਾਮੇ ਦੀ ਕੁੜੀ ਆਈ ਸੀ ਮੈਨੂੰ ਯਾਦ ਹੀ ਨਹੀਂ ਰਿਹਾ ਓਹਨੂੰ ਲਾਉਂਦੀ ਮੈਂ
ਜਾ ਪਰ
ਚੱਲ ਗਈ। ਹਾਏ ਹਾਏ ਮੈਨੂੰ ਉਸ ਤੋਂ ਬਾਅਦ ਯਾਦ ਆਇਆ ਮੈਂ ਦਸ ਕੋਮਲ ਕਹਿਣਦੀ ਉਹਦੀ ਕੱਤਿੰਗ ਕਰਾ ਦਿੰਦੀ ਮੈਂ
ਹਾਂ
ਉਹ ਤੇ ਕਹਿਣ ਵੀ ਦੇਹੀ ਤੂੰ ਕਟਿੰਗ ਕਰਾ ਲਈ ਵ ਵਧੀਆ ਲੱਗਣ ਦੀ ਮੈਂ ਉਹ ਉਸ ਟਾਈਮ ਯਾਦ ਹੀ ਨੀ ਆਇਆ। ਮੈਂ ਤੇਰੀ ਵੀ ਕਰਾ
ਪਦਵੰਸ਼ ਨੂੰ ਵੀ ਕਿਹਾ ਅੰਜਲੀ ਨੂੰ ਵੀ ਕਿਹਾ ਮਤੀਲੀ ਨੂੰ ਵੀ ਕਿਹਾ
ਅੱਛਾ
ਵੀ ਮੈਨੂੰ ਉਹਨਾ ਫੈਦਰ ਕਟ ਆ ਗਿਆ ਏ ਤੇ ਅੱਗੇ ਮੈਂ ਲੇਅਰਸ ਵਾਲਾ ਵੀ ਜਿਹੜਾ ਤੁਹਾਨੂੰ ਤੁਹਾਡੇ ਉੱਥੇ ਕੀਤਾ ਹੈ। ਪਰ ਸਾਰਾ ਤੇ ਉਹ ਕਰਨਾ ਏ
ਅੱਛਾ
ਡੈਮੋ ਡੈਮੋ ਮਿਲਿਆ ਹੈ ਨਾ। ਮੰਮੀ ਦੀ ਕੀਤੀ ਹੈ।
ਅੱਛਾ
ਵਧੀਆ ਹੋ ਗਈ।
ਤੇ ਉਹ ਮੀਟਿੰਗ ਚ ਵੀਡੀਓ ਵੀ ਓਨ ਕਰਨੀ ਪੈਂਦੀ ਹੈ
ਨਹੀਂ
ਏਦਾਂ ਹੀ
ਏਦਾਂ ਹੀ ਉਦੋਂ ਵੀ ਦੇਤੀ ਸੀ ਇੱਕ ਵਾਰ ਪਹਿਲਾਂ ਵੀ ਆਈ ਸੀ।
ਮੈਡਮ ਨੂੰ ਸੁਣਨਾ ਹੁੰਦਾ ਬਸ ਅੱਛਾ
ਚਲੋ ਠੀਕ ਹੈ ਟਾਈਮ ਹੋ ਗਿਆ
ਚਲ ਠੀਕ ਹੈ